ਹੈਲੋ ਹਾਂਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਐ? ਹੈਲੋ-
ਹੈਲੋ।
ਹੈਲੋ-ਹੈਲੋ। ਹੈਲੋ।
ਹੈਲੋ।
ਹੈਲੋ।
ਸਤਿ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਤੁਹਾਨੂੰ ਮੇਰੀ ਆਵਾਜ਼ ਆ ਰਹੀ ਐ।
ਹਾਂਜੀ ਮੈਮ ਬਹੁਤ ਜ਼ਿਆਦਾ ਘੱਟ ਆ ਰਹੀ ਹੈ ਹੀ।
ਬਹੁਤ ਜ਼ਿਆਦਾ ਘੱਟ ਆ ਰਹੀ ਹੈ ਹੁਣ ਔਡੀਵਲ ਹਾਂ ਮੈਂ
ਨਹੀਂ ਓਡੀਵਲ ਤਾਂ ਨਹੀਂ ਥੋੜਾ ਘੱਟ ਓਡੀਵਲ ਹੋਂਗੇ।
ਠੀਕ ਹੈ-ਠੀਕ ਹੈ ਉਹ ਸ਼ਾਇਦ ਨੈੱਟਵਰਕ ਪ੍ਰੋਬਲਮ ਕਰਕੇ ਹੈ ਸ਼ਾਇਦ।
ਹਾਂਜੀ ਹਾਂ ਮੈਮ ਸ਼ਾਇਦ ਤੁਹਾਡੇ ਕਣੀ ਨਾ ਨੈਟਵਰਕ ਪ੍ਰੋਬਲਮ ਹੈਗੀ।
ਹਾਂਜੀ-ਹਾਂਜੀ।
ਤੁਸੀਂ ਮੈਮ ਕਿਥੇ ਏਦਾਂ ਚੱਲ ਜਾਓ ਉੱਪਰ ਜਾਂ ਜਿੱਥੇ ਨੈਟਵਰਕ ਸਹੀ ਹੋਵੇ ਜੇ।
ਓਕੇ ਦੋ ਮਿੰਟ ਓਕੇ।
ਹੈਲੋ। ਹਾਂਜੀ ਮੈਮ ਅਵਾਜ਼ ਨੀ ਸੁਣਾਈ ਦੇ ਰਹੀ ਜੀ। ਨਹੀਂ ਮੈਮ ਬਹੁਤ ਜਿਆਦਾ ਘੱਟ ਸੁਣਾਈ ਦੇ ਰਹੀ ਹੈ ਜੀ।
ਓਕੇ ਦੋ ਮਿੰਟ-ਦੋ ਮਿੰਟ ਵੇਟ।
ਹਾਂਜੀ-ਹਾਂਜੀ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਮ?
ਆਏ ਮ ਫਰੋਮ ਯਮੁਨਾਨਗਰ ਹਰਿਆਣਾ।
ਪੰਜਾਬ ਦਾ ਹਰਿਆਣਾ।
ਹਰਿਆਣਾ-ਹਰਿਆਣਾ।
ਅੱਛਾ ਜੀ ਅੱਛਾ।
ਹੁਣ ਆ ਰਹੀ ਏ ਤੁਹਾਨੂੰ ਆਵਾਜ਼?
ਹਾਂਜੀ, ਹਾਂ ਬਹੁਤ ਜ਼ਿਆਦਾ ਘੱਟ ਹੈ ਬਸ ਵੀ ਸੁਣ ਰਿਹਾ ਥੋੜਾ ਬਹੁਤ
ਥੋੜਾ-ਬਹੁਤ ਅੱਛਾ।
ਹਾਂਜੀ-ਹਾਂ।
ਤੇ ਤੁਸੀਂ ਟੋਪਿਕ ਤੇ ਗੱਲ ਕਰੋਗੇ ਯਾਂ ਫਿਰ ਨਹੀਂ-ਨਹੀਂ-ਨਹੀਂ-ਨਹੀਂ।
ਅੱਛਾ ਜੀ, ਫਿਰ ਨੈਟਵਰਕ ਦੇ ਵਿੱਚ ਇਸ਼ੂ ਹੈ ਕੋਈ
ਹਾਂਜੀ, ਐਕਚੁਲੀ ਨਾ ਇੱਧਰ ਤਾਰਾਂ ਪੈ ਰਹੀਆਂ ਨੇ ਇੱਧਰ ਵਾਈਫਾਈ ਨਹੀਂ ਚੱਲ ਰਿਹਾ ਹੱਲੇ। ਤਾਂ ਕਰਕੇ ਹਾਂਜੀ-ਹਾਂਜੀ।
ਤਾਂ ਹੀ ਕਰਕੇ ਤੁਹਾਨੂੰ ਦੂਜੀ ਸਾਈਡ ਤੋਂ ਕਾਲ ਨ ਲੱਗ ਰਹੀ ਸੀਗੀ।
ਸੀਗੇ। ਹਾਂਜੀ-ਹਾਂਜੀ
ਹੈਲੋ
ਹੈਲੋ-ਹੈਲੋ।
ਹਾਂਜੀ ਮੈਂ, ਕਿਹਾ ਤਾਹੀ ਤੁਹਾਨੂੰ ਦੂਜੀ ਸਾਈਡ ਤੋਂ ਕੋਲ ਨੀ ਲੱਗ ਰਹੀ ਸੀਗੀ।
ਹਾਂਜੀ-ਹਾਂਜੀ ਮੈਂ ਇੱਦਾਂ ਪੁੱਛ ਰਹੀ ਸੀ ਕਿ ਤੁਸੀਂ ਟੋਪਿਕ 'ਤੇ ਗੱਲ ਕਰੋਂਗੇ? ਹਾਂਜੀ-ਹਾਂਜੀ ਮੈਮ ਜੋ ਮਰਜੀ ਟੋਪਿਕ ਕਰ ਲੋ ਅਸੀਂ ਗੱਲ ਕਰ ਲਵਾਂਗੇ। ਅੱਛਾ। ਅਤੇ ਆਪਾਂ ਜਿਹੜੇ ਪੰਜਾਬ ਚ ਡਰੱਗਜ਼ ਵਗੈਰਾ ਹੈਗੇ ਨੇ ਮਤਲਬ ਡਰੱਗਜ਼ ਵਗੈਰਾ ਚੱਲਦੇ ਨੇ ਉਹ ਬਾਰੇ ਗੱਲ ਕਰਦੇ ਹਾਂ।
ਹਾਂਜੀ-ਹਾਂਜੀ ਮੈਮ ਪੰਜਾਬ ਦੇ ਵਿੱਚ ਤਾਂ ਹਾਲਾਤ ਬਹੁਤ ਜਿਆਦਾ ਭਿਆਨਕ ਹੋ ਰਹੇ ਨੇਗੇ।
ਹਾਂਜੀ ਜਿਹੜੀ ਜਿੰਨੀ ਵੀ ਪੋਪੂਲੇਸ਼ਨ ਹੈ ਅੱਧੀ ਤੋਂ ਜ਼ਿਆਦਾ ਮਤਲਬ ਨਸ਼ਿਆਂ 'ਚ ਹੀ ਡੁੱਬੀ ਹੋਈ ਹੈ। ਪੰਜਾਬ 'ਚ ਹਰਿਆਣਾ 'ਚ ਵੀ ਵੇਖ ਲਓ ਹਰਿਆਣਾ 'ਚ ਚਲੋ ਥੋੜ੍ਹਾ ਘੱਟ ਏ। ਪਰ ਪੰਜਾਬ 'ਚ ਇਹ ਚੀਜ਼ ਦੀ ਬਹੁਤ ਜ਼ਿਆਦਾ ਹੂੰ।
ਹਾਂਜੀ ਕਿਉਂਕਿ ਅੱਜ-ਕੱਲ੍ਹ ਜਿਹੜਾ ਡਰੱਗਜ਼ ਦਾ ਯੂਜ ਹੈ ਉਹ ਤਾਂ ਬਹੁਤ ਜਿਆਦਾ ਕੋਮਨ ਹੋ ਰਿਹਾ ਲੋਕਾਂ ਦੇ ਵਿੱਚ ਮੈਮ
ਹਾਂਜੀ-ਹਾਂਜੀ ਹੁਣ ਜਿਹੜੇ ਬੱਚੇ ਪੜ੍ਹਨ ਵਗੈਰਾ ਜਾਂਦੇ ਨੇ ਉਹ ਵੀ ਅੱਗੇ ਜਾ ਕੇ ਦੇਖਦੇ ਨੇ ਕਿ ਮਤਲਬ ਚੰਡੀਗੜ੍ਹ ਵਾਲ ਸਾਈਡ ਜਾਂਦੇ ਨੇ ਉਹ ਵੀ ਨਸ਼ਿਆਂ 'ਚ ਬਹੁਤ ਜ਼ਿਆਦਾ ਹੋ ਗਏ ਨੇ। ਜਿਹੜੀ ਕੁੜੀਆਂ ਵੀ ਨੇ ਅੱਜ-ਕੱਲ੍ਹ ਉਹ ਵੀ ਡਰੱਗਸ ਕੰਨਜ਼ਿਊਮ ਕਰਦੀਆਂ ਨੇ।
ਹਾਂਜੀ ਹਾਂ।
ਹਾਂ ਹਾਂਜੀ
ਕਿਉਂਕਿ ਜਿਹੜੀ ਡਰੱਗਸ ਸੁਨਹਗੀਆਂ ਇਹ ਲੋਕਾਂ ਦੇ ਮਾਇਡ ਨੂੰ ਲਾ ਲੋ ਬੀ ਆਪਾਂ ਇੱਕ ਤਰ੍ਹਾਂ ਸਕੂਨ ਦੇ ਰਹੀਆਂ ਨੇ।
ਹਾਂਜੀ-ਹਾਂਜੀ ਕੋਈ ਵੀ ਸਟਰੈੱਸ ਹੋ ਟੈਂਸ਼ਨ ਹੋਵੇ ਹਾਂਜੀ-ਹਾਂਜੀ-ਹਾਂਜੀ।
ਜਦੋਂ ਕਿ ਛੋਟੀ ਉਮਰ ਦੇ ਬੱਚੇ ਨੇ ਜਿਹੜੇ ਆਪਾਂ ਲਾ ਲਓ ਵੀ ਮਚਿਓਰ ਨੀ ਹੈਗੇ।
ਹਾਂਜੀ-ਹਾਂਜੀ ਉਹ ਵੀ ਅੱਜ-ਕਲ ਕਰ ਰਹੇ ਨੇ ਹਾਂਜੀ-ਹਾਂਜੀ। ਹੁਣ ਤੁਸੀਂ ਵੇਖਲੋ ਕਿ ਛੋਟੇ-ਛੋਟੇ ਬੱਚੇ ਵੀ ਅੱਜ-ਕੱਲ੍ਹ ਮਤਲਬ ਏਦਾਂ ਡਰੱਗਜ਼ ਵਗੈਰਾ ਲੈਂਦੇ ਨੇ ਉਹਨਾਂ ਦੇ ਘਰ ਦੇ ਕਿੰਨੇ ਜ਼ਿਆਦਾ ਪ੍ਰੋਬਲਮ ਆ ਜਾਂਦੇ ਨੇ ਅਤੇ ਉਹ ਆਪਣੇ ਘਰਦਿਆਂ ਤੋਂ ਪੈਸੇ ਵੀ ਚੋਰੀ ਕਰਦੇ ਨੇ ਇਹ ਬਹੁਤ ਡਿਸਐਡਵਾਂਟੇਜਿਸ ਹੈਗੀਆਂ ਨੇ ਸਾਈਡ ਇਫੈਕਟਸ ਨੇ।
ਈਵਨ ਦੋ ਤਾਂ ਦੂਜਿਆਂ ਦੇ ਘਰ ਵੀ ਕਰ ਲੈਂਦੇ ਨੇ ਹੈਗੇ।
ਹਾਂਜੀ-ਹਾਂਜੀ
ਜਦੋਂ ਵੀ ਲਾ ਲਓ ਉਹਨਾਂ ਨੂੰ ਕੋਈ ਵੀ ਨਸ਼ਾ ਨਹੀਂ ਮਿਲਦਾ ਹੈਗਾ। ਤੂੰ ਉਹ ਘਰਦਿਆਂ ਨਾਲ ਮਾਰ ਕੁੱਟ ਵੀ ਕਰ ਲੈਂਦੇ ਨੇਗੇ।
ਹਾਂਜੀ-ਹਾਂਜੀ ਅਤੇ ਅੱਜ-ਕੱਲ੍ਹ ਜਿੱਦਾਂ ਗਰ ਮਤਲਬ ਗਵੌਰਮੈਂਟ ਵੱਲੋਂ ਤਾਂ ਇਹ ਇਲੀਗਲ ਹੈ ਵੈਸੇ ਪਰ ਗਵੌਰਮੈਂਟ ਵੀ ਪੂਰੀ ਤਰ੍ਹਾਂ ਐਕਟ ਐਕਸ਼ਨ ਨਹੀਂ ਲੈਂਦੀ ਹੈਗੀ।
ਹਾਂਜੀ ਹਾਂ। ਪਰ ਇਹ ਹੈ ਵੀ ਇਸ ਵਾਰ ਗਰਮੈਂਟ ਹੈ ਜਿਹੜੀ ਉਹ ਬਹੁਤ ਜਿਆਦਾ ਐਕਸ਼ਨ ਤਾਂ ਲੈ ਰਹੀ ਹੈਗੀ।
ਅੱਛਾ ਨਹੀਂ ਵੈਸੇ ਜਿੰਨੇ ਸਟ੍ਰਿਕਟ ਰੂਲਸ ਹੋਣੇ ਚਾਹੀਦੇ ਨੇ ਨਾ ਉਨੇ ਸਟ੍ਰਿਕਟ ਰੂਲ ਨਹੀਂ ਨੇ।
ਹਾਂਜੀ ਹਾਂ।
ਜਿੱਦਾਂ ਐਬਰੋਡ ਵਗੈਰਾ 'ਚ ਤੁਸੀਂ ਵੇਖ ਲਓ ਇਹ ਚੀਜ਼ ਦਾ ਨਾਮ ਹੀ ਨਹੀਂ ਹੈਗਾ। ਡਰੱਗਸ ਕੰਜਪਸ਼ਨ ਦਾ ਨਾਮ ਹੀ ਨਹੀਂ ਹੈਗਾ ਮਤਲਬ ਛੋਟੀਆਂ ਮੋਟੀਆਂ ਗੈਂਗਸ ਹੁੰਦੀਆਂ ਨੇ। ਜਿਹੜੇ ਜੋ ਮਤਲਬ, ਉਹ ਵੀ ਪੁਲਿਸ ਵਗੈਰਾ ਪਕੜ ਲੈਂਦੇ ਨੇ, ਉਹਨਾਂ ਨੂੰ ਤੇ ਅੱਛੀ। ਉਹਨਾਂ ਨੂੰ ਮਤਲਬ ਜਿਹੜੀ ਸਜ਼ਾ ਮਿਲਦੀ ਉਹ ਮਿਲਦੀ ਏ। ਪਰ ਇੱਧਰ ਇੰਡੀਆ 'ਚ ਕਿੰਨੀ ਫਿਰ ਸਜ਼ਾ ਮਿਲੇਗੀ। ਇੱਕ ਸਾਲ, ਦੋ ਸਾਲ, ਫੇਰ ਤਾਂ ਉਹ ਬਾਦ ਚ ਵਾਪਸ ਉਹੀ ਚੀਜ਼ਾਂ ਚ ਲੱਗ ਜਾਂਦੇ ਨੇ।
ਹਾਂਜੀ ਹਾਂ ਦੁਬਾਰਾ ਫੇਰ ਉੱਥੋਂ ਹੀ ਲੱਗ ਜਾਂਦੇ ਨੇ। ਪਰ ਹੁਣ ਜਿਹੜੇ ਵੀ ਡਰੱਗਸ ਵੇਚਣ ਵਾਲੇ ਨੇ ਉਹਨਾਂ ਦੇ ਪ੍ਰਤੀ ਵੀ ਗਵੌਰਮੈਂਟ ਨੇ ਬਹੁਤ ਜ਼ਿਆਦਾ ਸਖਤਾਈ ਕੀਤੀ ਹੈ।
ਹਾਂਜੀ-ਹਾਂਜੀ-ਹਾਂਜੀ। ਕਿੰਨੇ ਐਕਟਰਸ ਵਗੈਰਾ ਨੇ ਉਹ ਇਹ ਪੋਲਸੀਜ਼ 'ਚ ਜ਼ਿਆਦੀਆਂ ਨੇ ਹਾਂਜੀ-ਹਾਂਜੀ-ਹਾਂਜੀ।
ਬਹੁਤ ਜਿਆਦਾ ਕਰ ਰਹੇ ਨੇ।
ਹੁਣ ਇੰਨੇ ਜ਼ਿਆਦਾ ਨਸ਼ਾ ਮੁਕਤੀ ਕੇਂਦਰ ਵੀ ਬਣ ਚੁੱਕੇ ਨੇ ਪੰਜਾਬ ਹਰਿਆਣਾ ਤੁਸੀਂ ਜਿੱਧਰ ਵੀ ਦੇਖ ਲੋ ਪਰ ਉੱਧਰੋਂ ਵੀ ਲੋਕੀ ਭੱਜ ਜਾਂਦੇ ਨੇ।
ਹਾਂਜੀ
ਹਾਂਜੀ।
ਪਰ ਜਿਹੜੇ ਅੱਜ ਕੱਲ ਦੇ ਪੜ੍ਹੇ ਲਿਖੇ ਨੌ- ਨੌਜਵਾਨ ਨੇਗੇ। ਉਹ ਆਪਣੇ ਕਰੀਅਰ ਬਾਰੇ ਨਹੀਂ ਸੋਚ ਰਹੇ ਹੈਗੇ।
ਹਾਂਜੀ। ਉਹ ਆਪਣੇ ਘਰਦਿਆਂ ਬਾਰੇ, ਕਰੀਅਰ ਬਾਰੇ ਨੀ ਸੋਚਦੇ।
ਹਾਂਜੀ ਬਸ ਉਹ ਦੂਜੇ ਜੇਹ ਵੀ ਆਪਾਂ ਜਿਵੇਂ ਕਹਿ ਦਿੰਦੇ ਹਾਂ। ਵੀ ਰੀਲਸ ਦੇ ਵਿਚ ਨੇਗੇ ਜਿਹੜੇ ਉਹ ਡਰੱਗਜ਼ ਕਰਨ ਲ ਲੈਣ ਲੱਗ ਜਾਂਦੇ ਨੇਗੇ।
ਔਰ ਅੱਜ ਕੱਲ੍ਹ ਜਿਹੜੇ ਰ ਰਿੱਚ ਹੈਗੇ ਨੇ, ਕੁਝ ਜ਼ਿਆਦਾ ਹੀ ਰਿਚ ਹੈਗੇ ਜਿਹਨ੍ਹਾਂ ਕੋਲ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਪੈਸਾ ਹੈ। ਅਤੇ ਉਹ ਚੀ ਉਹ ਬੰਦੇ ਜ਼ਿਆਦਾ ਇਸ ਚੀਜ਼ਾਂ 'ਚ ਨੇ ਅਤੇ ਦੇਖੋ ਜਿਹਦੇ ਕੋਲ ਰੋਟੀ
ਜੀ ਹਾਂ। ਕਿਉਂਕਿ ਉਹਨਾਂ ਕੋਲੇ ਪੈਸਾ ਬਹੁਤ ਹੁੰਦਾ ਹੈਗਾ। ਉਹ ਆਪਣੇ ਜਿਹੜੇ ਨਾਲ ਰਹਿੰਦੇ ਨੇ ਹੈਗੇ। ਉਹਨਾਂ ਦੇ ਦੋਸਤ ਉਹਨਾਂ ਨੂੰ ਵੀ ਨਸ਼ੇ ਤੇ ਲਾ ਦਿੰਦੇ ਨੇ ਹੈਗੇ।
ਹਾਂਜੀ ਹਾਂਜੀ ਹਾਂਜੀ।
ਵੀ ਨਸ਼ਾ ਤਾਂ ਇੱਕ ਐਵੇਂ ਦੀ ਲੱਤ ਹੈ। ਜਿੱਦਾਂ ਆਪਾਂ ਕਹਿ ਦੇਾਨਗੇ ਵੀ ਇਹਨੂੰ ਛੱਡਣਾ ਹਰ ਇੱਕ ਬੰਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ।
ਹਾਂਜੀ ਕੋਲਜਿਸ 'ਚ। ਇਹ ਚੀਜ਼ਾਂ ਆਮ ਹੋ ਚੁੱਕੀਆਂ ਨੇ, ਅੱਜ ਕੱਲ੍ਹ ਕਾਲਜ ਜਾਂਦਾ ਬੱਚਾ ਹੀ ਨਸ਼ ਗਿਆ ਚ' ਧੁੱਤ ਹੋ ਜਾਂਦਾ ਐ। ਜਾਂ ਤੁਸੀਂ ਮਤਲਬ ਵਾਈ ਹੀਂ ਲੈ ਲਓ ਜਾਂ ਕੁਛ ਲੈ ਲਓ ਸੀਗੀਰੇਟਸ ਲੈ ਲਓ। ਜ਼ਰੂਰੀ ਨਹੀਂ ਡਰੱਗਜ਼। ਮਤਲਬ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਇਨਾ ਵੱਧ ਜਾਂਦੇ ਨੇ। ਕਿ ਉਹ ਕੋਕੇਨ, ਡਰੱਗਸ ਵਗੈਰਾ, ਸਭ ਕੁਛ ਕੰਜ਼ਿਊਮ ਕਰਨ ਲੱਗ ਜਾਂਦੇ ਨੇ।
ਹਾਂਜੀ ਮੈਮ, ਮੈਮ ਤੁਹਾਡੀ ਆਵਾਜ਼ ਆ ਜਿਹੜੀ ਉਹ ਆਉਣੋ ਹੱਟ
ਆਉਣੋ ਹਟ ਗਈ। ਹੁਣ ਆਰੀ ਹੈ।
ਨਹੀਂ ਮੈਮ ਜਮਾ ਹੀ ਘੱਟ ਆ ਰਹੀ ਹੈ ਬਹੁਤ ਜੋਰਾ ਲਾਗੇ ਸੁਣਨਾ ਪੈ ਰਿਹਾ ਹੈਗਾਏ।
ਅੱਛਾ ਦੋ ਮਿੰਟ! ਮੈਂ ਨਾ ਏਅਰਪੋਰਟ 'ਚ ਲਗਾ ਲੈਂਦੀ ਹਾਂ ਸ਼ਾਇਦ ਉਹਦੇ ਨਾਲ ਥੋੜ੍ਹਾ ਫ਼ਰਕ ਪੈ ਜਾਵੇ।
ਹਾਂਜੀ ਹਾਂ। ਹੁਣ ਆਹ ਸਹੀ ਆਈ ਸੀ ਵਿੱਚ ਦੀ।
ਅੱਛਾ ਅੱਛਾ ਅੱਛਾ।
ਹਾਂਜੀ ਹੁਣ ਸਹੀ ਆਈ ਹੈ। ਮੈਮ
ਠੀਕ ਹੈ। ਮੈਂ ਨਾ ਸਪੀਕਰ ਦੇ ਨਾਲ ਲੈਕੇ ਬੋਲ ਰਹੀ ਹਾਂ। ਤਾਂ ਕਰਕੇ ਉਹ ਠੀਕ ਆ ਰਹੀ ਹੈ ਥੋੜ੍ਹੀ।
ਅੱਛਾ ਜੀ ਅੱਛਾ।
ਹਾਂਜੀ। ਸਾਡੇ ਘਰ ਵਾਈ-ਫਾਈ ਲੱਗਿਆ ਹੋਇਆ। ਹੁਣ ਵੀ ਇਨੀ ਦਿੱਕਤ ਆਉਂਦੀ ਐ। ਹਾਂਜੀ ਹਾਂਜੀ ਵਾਈਫਾਈ ਤਾਂ ਲੱਗਿਆ ਹੋਇਆ। ਪਰ ਉਹ ਨਾ ਅੱਜ ਤਾਰਾਂ ਸੈੱਟ ਸੁੱਟ ਕਰ ਰਹੇ ਨੇ ਬਾਹਰ ਤੇ ਇਸ ਕਰਕੇ ਵਾਈਫਾਈ ਹਲੇੇ ਬੰਦ। ਮਤਲਬ ਲਾਈਟ ਈ ਗਈ ਹੋਈ ਏ ਤੇ ਵਾਈਫਾਈ ਵੀ ਨਈ ਚੱਲ ਰਿਆ ਹਲੇ।
ਤੇ ਮੈਮ ਜੇੜੇ ਤੁਆਡੇ ਕੋਈ ਆਲੇ-ਦੁਆਲੇ ਨੇ ਉਹ ਤਾਂ ਨਈ ਨਸ਼ੇ ਕਰਦੇ ਹੈਗੇ।
ਨਈ ਇੱਧਰ, ਇੱਧਰ ਸਾਈਡ ਤਾਂ ਕੋਈ ਨਈ ਐ ਕਿਉਂਕਿ ਇੱਧਰ ਸਾਡੇ, ਜਿਹੜਾ ਹੈਗਾ ਸ਼ਹਿਰ 'ਚ ਜਿੱਦਾਂ ਆਪਾਂ ਰਹਿੰਦੇ ਹਾਂ ਇੱਧਰ। ਮਤਲਬ ਅੱਛੀ ਸੁਸਾਇਟੀ ਹੈਗੀ ਹੈ। ਇੱਧਰ ਹਾਂਜੀ।
ਕਿਉਂਕਿ ਇੱਧਰ ਹੋਸਪੀਟਲਸ ਵਗੈਰਾ ਮਤਲਬ, ਕੋਰਟ ਕਚਹਿਰੀਆਂ ਵਗੈਰਾ ਬਹੁਤ ਨੇੜੇ ਆ ਇੱਧਰ। ਸੁੋਸਾਇਟੀ ਬਣੀ ਹੋਈ ਆ। ਮੰਨ ਲਓ ਤੁਸੀਂ, ਹਾਂਜੀ ਹਾਂਜੀ ਇੱਧਰ ਦਾ
ਫੇਰ ਤੁਹਾਡੇ ਘਰ ਦੇ ਨੇੜੇ ਕੋਈ ਪੁਲਿਸ ਏਰੀਆ ਵੀ ਹੈਗਾ?
ਹਾਂਜੀ ਹਾਂਜੀ ਪੁਲਿਸ ਏਰੀਆ ਹੈਗਾ ਏ।
ਅੱਛਾ ਜੀ ਅੱਛਾ। ਤਾਂਹੀ ਕਰਕੇ ਕੁੱਛ ਜ਼ਿਆਦਾ ਬਚਾਅ ਹੈਗਾ ਇੱਧਰ।
ਹਾਂਜੀ ਹਾਂਜੀ ਹਾਂਜੀ ਹਾਂਜੀ ਇੱਧਰ ਕੋਲਜਿਸ। ਸਕੂਲ ਵਗੈਰਾ ਸਭ ਸਾਨੂੰ ਨੇੜੇ ਪੈਂਦਾ।
ਅੱਛਾ ਜੀ ਅੱਛਾ।
ਹਾਂਜੀ।
ਵੈਸੇ ਤਾਂ ਸਾਰੇ ਪਰਿਵਾਰ ਦੇ ਮੈਂਬਰ ਨੌਜਵਾਨਾਂ ਨੂੰ ਹਨਾ। ਸਾਰੇ ਮਾਪਿਆਂ ਦੀ ਜਿੰਮੇਵਾਰੀ ਏ ਕਿ ਉਹ ਅਪਣੇ ਬੱਚਿਆਂ ਨੂੰ ਵਦੀਆ ਚੀਜ਼ਾਂ ਵੱਲ ਪ੍ਰੇਰਿਤ ਕਰਨ।
ਹਾਂਜੀ-ਹਾਂਜੀ ਪਰ ਫੇਰ ਵੀ ਉਹ ਥੋੜਾ ਬਹੁਤ ਦੂਜਿਆਂ ਨੂੰ ਵੇਖ-ਵੇਖ ਕੇ ਉਹ ਇੱਧਰ-ਉੱਧਰ ਰੀਸ ਕਰਨ ਦੇ ਚੱਕਰ ਚ ਕੂਲ ਬਣਨ ਦੇ ਚੱਕਰ ਚ ਅੱਜ-ਕੱਲ ਜੇੜਾ ਟਰੈਂਡ ਚੱਲਦਾ ਐ ਤੁਸੀਂ ਦੇਖੋ।
ਕਿਉਂਕਿ ਨਸ਼ੇ ਦੇ ਨਾਲ ਇੱਕ ਦਿਨ ਅਪਣੀ ਜੇੜੀ ਜ਼ਿੰਦਗੀ ਆ ਉਹ ਖਤਮ ਹੋ ਜਾਂਦੀ ਹੈਗੀ।
ਹਾਂਜੀ-ਹਾਂਜੀ, ਤੇ ਜੇੜੇ ਬੱਚੇ ਇੱਧਰ ਅਪਣੇ ਮਾਂ-ਪਿਓ ਕੋਲ ਰਹਿੰਦੇ ਨੇ ਉਹ ਤਾਂ ਫਿਰ
ਰੁਕਦਾ ਨੀ ਹੈਗਾ ਈ।
ਹਾਂਜੀ, ਜੇੜੇ ਅਪਣੇ ਘਰਦੇ ਕੋਲ ਰਹਿੰਦੇ ਨੇ ਉਹ ਤਾਂ ਫੇਰ ਬਾ ਕੀ ਥੋੜੇ ਸੇਫ ਰਹਿੰਦੇ ਨੇ ਬੱਚੇ, ਪਰ ਜਿਹੜੇ ਬਾਹਰ ਤੁਰ ਜਾਂਦੇ ਨੇ ਯਾ ਫਿਰ ਕੀ ਕਹਿੰਦੇ ਨੇ ਅਪਣੇ ਪੜਾਈਆਂ ਕਰਕੇ ਯਾ ਕਿਧਰੇ ਵੀ ਤਾਂ ਉਹਨਾਂ ਨੂੰ ਸਟਰੈੱਸ ਵੀ ਜੈਦਾ ਹੁੰਦਾ ਐ ਕਿਉਂਕਿ ਉਹ ਕੱਲੇ ਰਹਿੰਦੇ ਨੇ ਕਿਉਂ ਕੋਈ ਗੱਲ ਕਰਨ ਨੂੰ ਨਈ ਹੁੰਦਾ ਪੇਰੈਂਟਸ ਨੂੰ ਉਹ ਥੋੜਾ ਦੱਸ ਨਈ ਸਕਦੇ ਅਪਣੇ ਬਾਰੇ ਹਾਂ ਤੇ ਉਸ ਕਰਕੇ ਉਹ ਸਟਰ੍ਰੈਸ ਆਊਟ ਕਰਨ ਲਈ ਉਹ ਮਤਲਬ ਨਸ਼ਿਆਂ ਦਾ ਦੁਰਉਪਯੋਗ ਕਰਦੇ ਨੇ, ਹਾਂਜੀ।
ਇਹ ਤਾਂ ਗੱਲ ਸਈ ਐ ਮੈਮ।
ਹਾਂਜੀ, ਅੱਜ-ਕੱਲ ਦੀ ਜਨਰੇਸ਼ਨ ਚ ਸਟਰੈੱਸ ਵੀ ਇੰਨਾ ਜੈਦਾ ਹੋ ਗਿਆ ਅੱਜ-ਕੱਲ ਇੰਨਾ ਸਟਰ੍ਰੈੱਸ ਹਰ ਜਗਾ ਕੋਮਪੀਟੀਸ਼ਨ ਹੈਗਾ। ਹਰ ਇੱਕ ਜਗਾ ਕੰਪੀਟੀਸ਼ਨ ਐ, ਚਾਏ ਜੋਬ ਲੈ ਲਓ। ਹਾਂਜੀ, ਸਟੱਡੀ ਲੈ ਲਓ, ਜੋਬ ਲੈ ਲਓ, ਹ ਕੋਈ ਵੀ।
ਹਾਂਜੀ, ਮੈਮ।
ਹਾਂਜੀ, ਤੁਆਡੇ ਮੈਮ ਘਰਦੇ ਫੈਮਲੀ ਮੈਂਬਰ ਸਾਰੇ ਬੌਤ ਵਦੀਆ ਨੇ। ਹਾਂਜੀ, ਵਦੀਆ ਨੇ ਆ ਸਾਡੀ ਛੋਟੀ ਜੀ ਫੈਮਿਲੀ ਏ। ਮੰਮਾ, ਪਾਪਾ, ਮੇਰੀ ਇੱਕ ਛੋਟੀ ਹਾਂਜੀ।
ਚਲੋ ਮੈਮ ਠੀਕ ਐ ਆਪਾਂ ਨੈਕਸਟ ਕੌਲ ਤੇ ਮਿਲਦੇ ਆ ਏ।
ਪਰ ਦਸ ਮਿੰਟ ਨੀ ਹੋਏ ਹਲੇ, ਰੈ ਗਏ ਨੇ ਪੰਦਰਾਂ ਸੈਕਿੰਡ, ਹਾਂਜੀ।
ਕੋਈ ਗੱਲ ਨਈ, ਮੈਮ ਥੈਂਕ ਯੂ।
ਕੋਈ ਗੱਲ ਨੀ, ਹੁਣ ਤੁਸੀਂ ਮੈਂ ਤੁਆਨੂੰ ਕੋੱਲ ਲਾਵਾਂ ਜੇ ਤੁਸੀਂ ਲਾਓਂਗੇ।
ਮੈਨੂੰ ਨਾ ਤੁਆਡੀ ਆਵਾਜ਼ ਨੀ ਕਲੀਰ ਆ ਰੀ ਯਾ ਤਾ ਤੁਸੀ ਕਿ ਐਵੇਂ ਦੀ ਜਗ੍ਹਾ ਤੇ ਹੋ ਜੋ ਜਿੱਥੇ ਨੈਟਵਰਕ ਸਈ ਹੋਵੇ।
ਅੱਛਾ।
ਜਾਂ ਤੁਸੀਂ ਕੋਈ ਹੈਡਫੋਨ ਵਗੈਰਾ ਯੂਜ ਕਰਲੋ। ਕਿਉਂਕਿ ਮੈਨੂੰ ਕੁਛ ਵੀ ਨੀ ਸੁਣਾਈ ਦੇ ਰੇਆ ਕਲੀਅਰ
ਠੀਕ ਐ, ਠੀਕ ਐ ਮੈਂ ਕਰਦੀ ਆਂ।
ਠੀਕ ਐ ਜੀ, ਠੀਕ ਐ ਮੈਮ ਓ